ਹਾਂ ਗਾਈਡ ਵਾਂਗ ਹੈਲੋ
ਹਾਂਜੀ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
ਹੋਰ ਠੀਕ ਹੋ
ਹਾਂਜੀ, ਹਾਂਜੀ ਵਧੀਆ ਤੁਸੀਂ ਸੁਣਾਓ
ਹਾਂਜੀ ਹਾਂਜੀ ਅਸੀਂ ਵੀ ਵਧੀਆ ਬੱਚੇ ਠੀਕ ਨੇ
ਹਾਂਜੀ, ਬੱਚੇ ਵੀ ਠੀਕ ਨੇ ਬਸ ਵਧੀਆ।
ਕੀ ਕਰਦੇ ਸੀ? ਕੁਛ ਨੀ ਰੋਟੀ ਰਾਤ ਦੀ ਡਿਊਟੀ ਨਿਭਾਈ ਏ। ਰਾਤੀ ਰੋਟੀ ਰੂਟੀ ਖਿਲਾਈ ਏ ਬੱਚਿਆਂ ਨੂੰ ਹੁਣ ਫਰੀ ਹੋਏ ਆ ਭਾਂਡੇ ਭੂੰਡੇ ਮਾਂਜ ਕੇ ਹੁਣ। ਵਿਹਲੇ ਹੋ ਕੇ ਬੈਠੇ ਹੀ ਸੀ ਬਸ।
ਅੱਛਾ ਬਸ ਅਸੀਂ ਵਿਹਲੇ ਹੀ ਹੋਏ ਸੀ ਬੈਠੇ ਸੀ ਹੁਣੇ ਜੀ ਸੀ ਅੱਜ ਜੋ ਅਸੀਂ ਉਹ ਗਏਦੇ ਸੀ ਬਾਹਰ ਗਏਦੇ ਸੀ ਬੱਚਿਆਂ ਨੂੰ ਲੈ ਕੇ ਥੋੜਾ ਭਾਰ ਆਹ ਕਹਿੰਦੇ ਸੀ ਬਸ ਕਿੱਧਰ ਲੈ ਜਾਓ ਤੇ ਫਿਰ ਮੈਂ ਕਿਸ ਚਲਾਓ ਪਾਰਕ ਚ ਤੁਹਾਨੂੰ ਥੋੜਾ ਆਊਟਿੰਗ ਕਰਾਵਾਂ ਤੇ ਬਾਹਰ ਲੈ ਗਏ ਸੀ ਉੱਥੇ ਹਾਂਜੀ ਬਸ ਉੱਥੇ ਗਏ ਤੇ ਆਸੀਂ ਪਾਰਕ ਵਿਚ ਪਰ ਉਹ ਤੇੇ ਮਤਲਬ ਇਹ ਨਾ ਚਾਰੋਂ ਪਾਸੇ ਉਹਨਾਂ ਨੇ ਗੰਦ ਜਿਵੇਂ ਗੰਦ ਬੜਾ ਪਾਇਆ ਦਾ ਸੀ ਅ ਚਾਰੋ ਪਾਸੇ ਰੈਪਰ ਵਗੈਰਾ ਸੁੱਟੇ ਦੇ ਸੀ ਹੁਣ ਦੇਖੋ ਨਾ ਅਗਰ ਅਸੀਂ ਉਹ ਪਾਰਕ ਚ ਜਾਂਦੇ ਆ ਅਗਰ ਅਸੀਂ ਉੱਥੇ ਟਹਿਲਣਾ ਏ ਜਾਂ ਕੁਛ ਕਰਨਾ ਤੇ ਸਾਡੀ। ਦੀ ਬਣਦੀ ਏ ਕਿ ਅਸੀਂ ਉਹਨੂੰ ਸਾਫ਼ ਵੀ ਰੱਖੀਏ।
ਹਾਂਜੀ, ਹਾਂਜੀ।
ਹਾਂ, ਤੇ ਹੁਣ ਮੈਂ ਤੁਹਾਨੂੰ ਇੱਕ ਇਗਜੈਮਪਲ ਦਿੰਨੀ ਆ ਅਸੀਂ ਇੱਕ ਵਾਰੀ ਉੱਥੇ ਵੀ ਗਏ ਸੀ। ਬੀਚ ਤੇ ਗਏ ਸੀ। ਤੇ ਦੇਖੋ ਨਾ ਬੀਚ ਤੇ ਤੇ ਪਹਿਲੇ ਤੋਂ ਡਸਟਬਿਨ ਅਲੱਗ ਅਲੱਗ ਜਗ੍ਹਾ ਉਹਨਾਂ ਨੇ ਲਗਾਏ ਦੇ ਹੁੰਦੇ ਨੇ।
ਲਗਾਏ ਹੁੰਦੇ ਨੇ।
ਨਾ ਪਰ ਨਾ ਸਾਡੇ ਸਾਹਮਣੇ ਇਕ। ਕੋਈ ਬੈਠਾ ਦਾ ਸੀ ਤੇ ਉਹਨਾਂ ਨੇ ਕੀ ਕੀਤਾ ਖਾਈ ਗਏ ਤੇ ਰੈਪਰ। ਸੁੱਟੀ ਗਏ ਐਝ ਮਤਲਬ ਕਿ ਸੁੱਟੀ ਜਾਂਦੇ ਪਏ ਸੀ।
ਅੱਛਾ ਜੀ, ਅੱਛਾ।
ਕੋਲ ਡਸਟਬਿਨ ਪਿਆ ਦਾ ਸੀ ਬਿਨ ਹੁਣ ਰੈਪਰ ਤੇਉਹਨਾਂ ਨੂੰ ਉਹਦੇ ਚ ਪਾਣੇ ਚਾਹੀਦੇ ਨਾ ਅਗਰ ਉਹਨਾਂ ਨੇ ਡਸ।
ਜੀ ਹਾਂ ਜੀ, ਹਾਂਜੀ, ਹਾਂਜੀ, ਹਾਂਜੀ ਇਹ ਤੇ ਗੱਲ ਸਹੀ ਆ। ਹਾਂਜੀ ਹਾਂਜੀ ਇਹ ਤੇ ਸਾਡੀ ਜਿੰਮੇਦਾਰੀ ਹੁੰਦੀ ਏ। ਠੀਕ ਹੈ, ਹਾਂਜੀ, ਹਾਂਜੀ ਤੇ ਕਿਤੇ ਵੀ ਜਾਈਏ ਵੀ ਅਗਰ ਅਸੀਂ। ਖਵਾਂਦੇ ਹਾਂ ਕਿਸੇ ਬੱਚਿਆਂ ਨੂੰ ਬੱਚਿਆਂ ਨੂੰ ਦਿੰਨੇ ਆ ਕੋਈ ਚੀਜ਼ ਅਸੀਂ ਪਹਿਲੇ ਕਹਿੰਦੇ ਹਾਂ ਕਿ ਬ। ਡਸਟਬਿਨ ਚ ਪਾਣਾ ਇਹਨੂੰ ਵੀ ਨੀਚੇ ਨਹੀਂ ਫੈਂਕਣਾ ਗੰਦਗੀ ਨਹੀਂ ਫੈਲਣੀ ਬਟ ਅ। ਅੱਜ ਕਲ ਪਬਲਿਕ ਹੈ ਨਾ ਕੁਛ ਕਹਿ ਨੀ ਸਕਦੇ ਜਿਹੜਾ ਖਾਂਦਾ ਰਾਹ ਜਾਂਦੇ ਸੀ। ਸੁੱਟਦਾ ਜਾਂਦਾ ਹੈ ਭਾਵੇਂ ਉਹ ਸੜਕਾਂ ਤੇ। ਤੇ ਵੀ ਲੈ ਲੋ ਕਿਸੇ ਵੀ ਪਾਸੇ ਵੀ ਲੈ ਲੋ ਗੰਦਗੀ ਤੇ ਫੈਲੀ ਫੈਲੀ ਜਾਂਦੀ ਏ। ਔਰ ਲੋਕਾਂ ਨੂੰ ਪਤਾ ਤਾਂ ਹੁੰਦਾ ਨੀ ਕਿ ਡਸਟਬਿਨ ਵੀ ਪਿਆ ਵੀ ਸਾਈਡ। ਤੇ ਰੱਖਦੀਏ ਬਸ ਰਾਹ ਜਾਂਦੇ ਸੁੱਟਣ ਦੀ ਕਰਦੇ ਆ। ਚੀਜ਼ ਨਾ ਗੰਦ ਮੰਦ ਇਹ ਤੇ ਗੱਲ ਸਹੀ ਏ ਬਿਲਕੁਲ ਵੀ ਬਹੁਤ ਗੰਦਗੀ ਏ। ਪਾਰਕ ਵਿੱਚ ਵੀ ਬਹੁਤ ਗੰਦਗੀ ਹੁੰਦੀ ਏ।
ਹਾਂਜੀ। ਅਸੀਂ ਫਿਰ ਦੇਖਿਆ ਅਸੀਂ ਤੇ ਹੁਣ ਪਹਿਲੇ ਤੇ ਸੋਚਿਆ ਕਿ ਚੱਲ ਇਹਨਾਂ ਨੂੰ ਅਸੀਂ ਕਹਿੰਦੇ ਆ। ਕੀ ਅਗਰ ਡਸਟਬਿਨ ਹੈ ਤੇ ਫਿਰ ਉਹ ਚ ਸੁੱਟ ਕੇ ਆਓ ਤੇ ਫੇਰ ਅਸੀਂ। ਅ ਕੁਛ ਕਿਹਾ ਨੀ ਤੇ ਫੇਰ ਅਸੀਂ ਉਹਨਾਂ ਨੇ ਸਾਨੂੰ ਦੇਖਿਆ ਕਿ ਅਸੀਂ ਜੋ ਵੀ ਚੀਜ਼। ਖਾ ਰਹੀ ਸੀ। ਅਸੀਂ ਆਪਣੇ ਉਹ ਰੈਪਰ ਆਪਣੇ ਕੋਲ ਰੱਖਦੇ ਪਏ ਸੀ। ਅਸੀਂ ਇੱਕ ਅਲੱਗ। ਤੋਂ ਹੀ ਘਰੋ ਇੱਕ ਅਲੱਗ ਤੋਂ ਰੈਪਰ ਲੈ ਕੇ ਜਾਏਗੇ ਅਸੀਂ ਸਾਰੇ ਜੋ ਵੀ ਵੇਸਟ। ਵੇਸਟੇਜ ਹੁੰਦੀ ਸੀ ਉਹਦੇ ਚ ਕਲੈਕਟ ਕਰ ਲੈਨੇ ਆ ਇਕੱਠੀ ਕਰ ਲੈਨੇ ਆ ਆ ਕੇ। ਫਿਰ ਅਸੀਂ ਡਸਟਬਿਨ ਚ ਪਾ ਲੈਣਾ ਜਾਂ ਸਾਨੂੰ ਉੱਥੇ ਕੋਈ ਡਸਟਬਿਨ ਦਿੱਤਾ ਤੁਸੀਂ। ਉਹਦੇ ਚ ਪਾ ਲੈਨੇ ਆ ਹਾਂਜੀ ਤੇ ਪਰ ਉਹੀ ਸਾਨੂੰ ਹਾਂਜੀ ਉਸ। ਸਾਨੂੰ ਦੇਖਦੇ ਪਏ ਸੀ ਫੇਰ ਉਹਨਾਂ ਨੇ ਨਾ ਪਤਾ ਨੀ ਉਹਨਾਂ ਨੇ ਕੀ ਸੋਚਿਆ। ਸਾਨੂੰ ਦੇਖਦੇ ਹੀ ਉਹਨਾਂ ਨੂੰ ਅਹਿਸਾਸ ਹੋ ਗਿਆ। ਕਿ ਹਾਂ, ਸ਼ਾਇਦ ਅਸੀਂ ਵੀ ਗਲਤੀ ਕਰ ਦੇਨੇ ਆ। ਗੰਦਗੀ ਫੈਲਾਨ ਦੇਦੇ ਆ ਫੇਰ ਉਹਨਾਂ ਨੇ ਨਾ ਆਪਾਂ ਹੀ ਮਤਲਬ ਕਿ ਜੋ ਵੀ ਆਪਾਂ ਸੁੱਟੇ ਦੇ ਸੀ ਨਾ ਸਾਰੇ ਅਪ ਕਈ ਚੁੱਕ ਕੇ ਫੇਰ ਉਹਨਾਂ ਨੇ ਨਾ ਇੰਝ ਕੀਤਾ ਕਿ ਸਾਰੇ ਚੁੱਕ ਕੇ ਡਸਟਬਿਨ ਚ ਪਾ ਤੇ
ਡਸਟਬਿਨ ਪਾ ਕੇ ਉਹਨਾ ਨੂੰ ਸ਼ਰਮ ਆ ਗਈ ਨਾ ਤੁਹਾਨੂੰ ਦੇਖ। ਕੇ ਵੀ ਹਾਏ ਉਹ ਤਾਂ ਅੱਛੀ ਤਰ੍ਹਾਂ ਕਰਦੇ ਪਏ ਨੇ ਅਸੀਂ ਗੰਦਗੀ ਫੈਲਾਉਂਦੇ ਪਏ ਆ। ਹੈ ਨਾ ਉਹ ਕਿੰਨਾ। ਧਿਆਨ ਰੱਖਦੇ ਪਏ ਨੇ ਹਰ ਚੀਜ਼ ਤੇ ਇਸ ਕਰਕੇ ਉਹਨਾਂ ਨੇ ਵੀ ਕਹਿ ਦਿਤਾ ਹੋਣਾ ਵੀ। ਸਹੀ ਕੀਤਾ ਵੈਸੇ। ਠੀਕ ਹੈ ਲੈ ਵੀ ਦੇਖ ਕੇ ਬੰਦੇ ਨੂੰ ਅਹਿਸਾਸ ਹੋਣਾ ਜਰੂਰੀ ਏ ਇਹੀ ਚੀਜ਼ਾਂ ਅੱਛੀ ਨੋਟਿਸ। ਕਰਨ ਵਾਲੀਆਂ ਹੁੰਦੀਆਂ। ਬੰਦਿਆਂ ਨੂੰ ਹੈ ਨਾ ਕੁਲ ਕੋਈ ਕੋਈ ਕਰਦਾ ਬਟ ਕੋਈ ਬੰਦੇ ਨਹੀਂ। ਘਰ ਦੇ ਕੋਈ ਅੱਛੇ ਹੋਣ ਤੇ ਕਰ ਵੀ ਲੈਂਦੇ ਆ ਦੇਖੋ ਦੇਖੀ ਬੰਦਾ ਕਰਦਾ ਹਰ। ਕੋਈ ਕੰਮ ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਕਈ ਲੋਗ ਦੇਖੋ ਨਾ ਪਲਾਸਟਿਕ ਦਾ ਜਿਹੜੇ ਇੰਨਾ ਜਲਾ ਵੀ ਦਿੰਦੇ ਨੇ ਕੱਠਾ ਕਰਕੇ ਹੁਣ ਉਹਦਾ ਧੂੰਆਂ ਕਿੰਨਾ ਨੁਕਸਾਨਦਾਇਕ ਹੁੰਦਾ ਏ ਮਤਲਬ ਕਿ ਅਸੀਂ ਅਗਰ ਘਰਾਂ ਦੇ ਬਾਹਰ ਜਲਾਨੇ ਆ ਯਾ ਕੋਲ ਕੋਲ ਜਲਾਨੇ ਆ ਤੇ ਉਹਦਾ ਧੂੰਆਂ ਸਾਡੇ ਅੰਦਰ ਜਾਏਗਾ ਤੇ ਉਹ ਕਿੰਨਾ ਸਾਨੂੰ ਗ ਗ ਗੰਦਗੀ ਫੈਲਾਂਦਾ ਕਿੰਨਾ ਸਾਨੂੰ ਇਫੈਕਟ ਕਰਦਾ ਏ ਜਾ ਕੇ ਉਹ ਬਹੁਤ ਖ਼ਰਾਬ ਕਰਦਾ ਏ ਇਹ ਨਾਲ ਤਰ੍ਹਾਂ ਤਰ੍ਹਾਂ ਦੀ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਬਿਮਾਰੀਆਂ ਫੈਲਦੀਆਂ ਤੇ ਉਹ ਤੇ ਬਿਲਕੁਲ ਵੀ ਨੀ ਜਲਾਣਾ ਚ ਚਾਹੀਦਾ ਹਮ ਹਮ ਹੁੰਦਾ ਅਗਰ ਡਸਟਬੀਨ ਨਾ ਹਾਂਜੀ ਹਾਂਜੀ ਕਿ ਅਸੀਂ ਬੱਚਿਆਂ ਨੂੰ ਵੀ ਤਾਂ ਹੀ ਸਿਖਾਵਾਂਗੇ ਹੁਣ ਘਰ ਵੀ ਅਸੀਂ ਦੇਖੋ ਨਾ ਚਲੋ ਗੰਦਗੀ ਥੋੜ੍ਹੀ
ਹਾਂਜੀ ਹਾਂਜੀ
ਸਾਨੂੰ ਕੁਛ ਦਿਖਦਾ ਜਾਂ ਕੁਛ ਅਸੀਂ ਉਹ ਚੁੱਕ ਕੇ ਰੱਖ ਰਹੇ ਸੀ ਡਸਟਬਿਨ ਚ ਪਵਾਣੇ ਆ ਕਿ ਉਹਦੇ ਚ ਪਾ ਕੇ ਆਓ ਅਸੀਂ ਬੱਚੇ ਨੂੰ ਸ਼ੁਰੂ ਤੋਂ ਸਿਖਾਨੇ ਆ ਖੁਦ ਵੀ ਕਿਉਂਕਿ ਅਗਰ ਅਸੀਂ ਖੁਦ ਕਰਾਂਗੇ ਤੇ ਸਾਡੇ ਬੱਚੇ ਸਾਨੂੰ ਸਿੱਖ ਅਗਰ ਅਸੀਂ ਵੀ ਕੀ ਕਰਾਂਗੇ ਖਾਵਾਂਗੇ ਸੁੱਟ ਦਾਂਗੇ ਸੇਮ ਸਾਡੇ ਬੱਚੇ ਨੇ ਸਾਨੂੰ ਦੇਖ ਕੇ ਕਰਨਾ
ਹਾਂਜੀ ਹਾਂਜੀ ਉਹ ਤੇ ਹੈ ਈ ਹੈ ਜੋ ਵੀ ਉਹ ਤੇ ਹੈ ਈ ਹੈ ਹਾਂਜੀ ਹਾਂਜੀ ਇਹ ਤੇ ਗੱਲ ਬਿਲਕੁਲ ਸਹੀ ਹੈ ਕਿ ਵੱਡਿਆਂ ਨੂੰ ਦੇਖ ਕਈ ਬੱਚੇ ਕਰਦੇ ਅਗਰ ਵੱਡੇ ਉਹ ਜਿਹੀ ਚੀਜ਼ਾਂ ਕਰਨਗੇ ਤੇ ਫੇਰ ਦੇਖ ਦੇਖ ਕੇ ਕਈ ਛੋਟੇ ਬੱਚੇ ਤੇ ਕਰਦੇ ਨੇ ਆ ਉਹਨਾਂ ਨੂੰ ਦੇਖਨਗੇ ਅਗਰ ਅਸੀਂ ਵੱਡਿਆਂ ਨੇ ਕੋਈ ਗੰਦ ਪਾਇਆ ਮੰਮੀ ਪਾਣੇ ਤੇ ਫਿਰ ਬੱਚੇ ਉਹੀ ਕਰਨਗੇ ਬੱਚੇ ਉਹੀ ਕਰਨਗੇ ਨਾ ਕਿ ਸਾਡੀ ਮੰਮੀ ਨੂੰ ਉਹਦੇ ਵਿੱਚ ਡਸਟਬਿਨ ਚ ਪਾਇਆ ਵੀ ਅਸੀਂ ਵੀ ਟੋਪ ਦਾ ਰੈਪਰ ਹੋ ਗਿਆ ਕੋਈ ਚਾਕਲੇਟ ਦਾ ਹੋ ਗਿਆ ਹੈਨਾ ਬਿਸਕੁ ਬਿਸਕਿਟ ਦਾ ਹੋ ਗਿਆ ਫਿਰ ਉਹ ਵੇਖੋ ਵੇਖੀ ਵੀ ਮੰਮੀ ਨੇ ਡਸਟਬਿਨ ਚ ਪਾਇਆ ਤੇ ਫਿਰ ਅਸੀਂ ਵੀ ਡਸਟਬਿਨ 'ਚ ਪਾਨੇ ਆ ਇਵੇ ਹੋ ਜਾਂਦਾ ਬਾਹਰ ਵੀ ਇੱਜਤ ਕਰਨੀ ਚਾਹੀਦੀ ਹੈ
ਹ ਹ
ਹਾਂਜੀ ਹਾਂਜੀ ਹਾਂਜੀ
ਮੈਂ ਦੇਖ ਰਹੀ ਸੀ ਮੈਂ ਕਿਹਾ ਕੋਈ ਨੀ ਇਹਨੂੰ ਦੇਖਨਾ ਪੈਂਦਾ ਏ ਤੇ ਉਹ ਹ ਹਾ ਹਾ ਹੋਰ ਸੁਣਾਓ ਕੀ ਬਨਾਇਆ ਸੀ ਤੁਸੀਂ ਫਿਰ ਅੱਜ ਕੀ ਸਬਜ਼ੀ ਬਨਾਈ ਸੀ
ਕਰੇਲੇ ਉਹ ਬਨਾਏ ਸੀ ਦਾਲ ਬਨਾਈ ਹੈ ਹੁਨ ਦਾਲ ਮੈ‌ ਰੋਟੀ ਖਾਦੀ ਆ ਬੱਚਿਆਂ ਨੂੰ ਮਾਂ ਛੋਲਿਆਂ ਦੀ ਦਾਲ ਜਿਆਦਾ ਪਸੰਦ ਹੈ ਫਿਰ ਅਸੀਂ ਕਿ ਮੈਂ ਕਿਆ ੳਹੀ ਬਨਾ ਦੇਨੀਂ ਆ ਮੇਰਾ ਬੇਟਾ ਏਨਾ ੳਨੂੰ ਬੜੇ ਨਖ ਕਰਦਾ ਵੇ ਸਬਜ਼ੀਆਂ ਤੋਂ ਦਾਲ ਤੋਂ ਤੇ ਉਹ ਜੋ ਕਹੇਗਾ ਨਾ ਫੇਰ ਉਹੀ ਮੇਨ ਹੁੰਦਾ ਸਾਡਾ ਉਹ ਵੈਸੇ ਤੇ ਇਦੇ ਪਾਪਾ ਵੀ ਖਾ ਲੈਂਦੇ ਨੇ। ਬਸ ਸਵੇਰੇ ਉਹ ਮੁੰਡੇ ਦਾ ਹੀ ਹੁੰਦਾ ਚੱਕਰ ਉਹ ਜੋ ਫੇਰ ਕਹਿੰਦਾ ਫਿਰ ਮੈਂ ਅਸੀਂ ਓਹੀ ਬਨਾ ਲੈਨੇ ਆ। ਓਨੇ ਖਾ ਲੀ, ਅਸੀਂ ਵ ਅਸੀ ਵੀ ਖਾ ਲੀ।
ਆੱਛਾ-ਆੱਛਾ। ਹੂੰ, ਹੋਰ
ਤੁਸੀਂ ਕੀ ਕਰਦੇ ਸੀ ਤੁਸੀਂ ਕੀ ਬਨਾਇਆ?
ਅਸੀਂ ਵੀ ਅੱਜ ਦੋ ਸਬਜ਼ੀਆਂ ਬਨਾਈ ਦੀਆਂ ਸੀ ਇੱਕ ਮੈਂਨੇ ਪਨੀਰ ਦੀ ਸਬਜ਼ੀ ਬਨਾ ਕੇ ਆਈ ਸੀ ਤੇ ਓਹ ਹਾਂ, ਪਨੀਰ ਦੀ ਉਹ ਮਤਲਬ ਕੀ ਉਹ ਪਨ ਫਰਾਈ ਕਰਕੇ ਨਾ ਪਨੀਰ ਨੂੰ ਤੇ ਇਸ ਕਰਕੇ ਇਕ ਇੱਕ ਸੈਲਡ ਬਣ ਜਾਂਦਾ ਨਾ ਪਨੀਰ ਦਾ
ਹਾਂਜੀ-ਹਾਂਜੀ
ਤਾਂ ਨਾਲ ਪਨੀਰ ਦਾ ਮੈਂ ਸੈਲਡ ਬਨਾ ਤਾਂ ਸੀ, ਉਹ ਚ ਮਤਲਬ ਕਿ ਪਿਆਜ, ਟਮਾਟਰ, ਚੀਜ਼ ਪਾਈਸ, ਪਨੀਰ ਤੇ ਓ ਸਾਰੇ ਨੂੰ ਮਿਕਸ ਕਰਕੇ ਨਾ ਵਿੱਚ, ਮਤਲਬ ਕਿ ਪੂਦੀਨੇ ਧਨੀਏ ਦੀ ਚਟਨੀ ਪਾ ਕੇ ਤੇ, ਨਮਕ ਕ ਕਾਲੀ ਮਿਰਚ, ਕਾਲਾ ਨਮਕ ਪਾ ਕੇ, ਕੇ ਓਨ ਅ ਦਹੀਂ ਵਿੱਚ ਪੈਲੇ ਅਸੀ ਨਾ ਦਈ ਵਿੱਚ ਤੇ ਓਨੂੰ, ਪੁਦੀਨੇ ਦੀ ਓ ਪਾਕੇ ਨਾ ਫਿਰ ਓ ਸਾਰਾ ਮਿਕਸ ਕਰਕੇ ਸੈਲਡ ਬਨਾਏਆ ਸੀ
ਅੱਛਾ, ਅੱਛਾ ਜੀ‌। ਸੈਲਟ ਵੀ ਬਨਦੈ?
ਹਾਂਜੀ, ਹਾਂਜੀ, ਓ ਖਾ ਲੈਂਦੇ ਨੇ ਨਾਲ, ਨਾਲ ਹੂੰ। ਹਾਂ, ਠੀਕ ਹੁੰਦੈ ਗਰਮੀਆਂ ਚ ਖਾਨਾ ਖੀਰਾ ਵਗੈਰਾ ਪਾ ਲੋ। ਖੀਰਾ, ਟਮਾਟਰ, ਪੇਆਜ ਤੇ ਹੋਰ ਤੁਸੀਂ ਪਾਲੋ। ਸਿਵੀਟ ਕੋਨ ਪਾ ਲੋ, ਥੋੜਾ ਬਟਰ ਪਾ ਕੇ ਤੇ ਓਨੂੰ ਦਹੀਂ ਵਿੱਚ ਕਾਰਕੇ ਪੁਦੀਨਾ ਤੇ ਅ ਹਰਾ ਧਨੀਆ, ਤੇ ਚਿਲੀ ਫਲੇਕਸ ਪਾ ਕੇ ਓ ਮਿਕਸ ਕਰਕੇ ਤੇ ਅ ਸਾਰੇ ਨੂੰ ਪੈਲ ਹਰ ਚੀਜ, ਸਵੀਟਕਨ ਨੂੰ ਪੈਲੇ ਬੋਏਲ ਕਰਨੈ। ਤੇ ਪਨੀਰ ਨ ਨੂੰ ਤੁਸੀਂ ਥੋੜਾ ਜਾ ਰੋਸਟ ਕਰ ਲੈਣੈ ਏ ਤਵੇ ਤੇ ਈ ਨਾ, ਮਤਲਬ ਕਿਤਾ ਤਵੇ ਤੇ। ਥੋੜਾ ਜਾ ਘੇਓ ਪਾ ਕੇ ਓਨੂੰ ਅ ਹਲਕਾ, ਹਲਕਾ ਡੀਪ ਫ੍ਰਾਈ ਨੀ ਕਰਨਾ ਮਤਲਬ ਜਿਵੇਂ ਅਸੀਂ ਸੇਕਦੇ ਆ ਨਾ ਤੇ ਓਨੂੰ ਸੇਕ ਲੈਨਾ ਏ ਛੋਟੇ, ਛੋਟੇ ਪੀਸ ਕਾਰਕੇ। ਕੇ ਓਨੂੰ ਸੇਕ ਲੈਨਾ ਏ। ਤੇ ਫਿਰ ਅ, ਜਿਵੇਂ ਅਸੀਂ ਪਨੀਰ ਸੇਕ ਲੇਆ। ਸਿਵੀਟ ਕੋਨ ਅਸੀਂ ਥੋੜੇ ਜੇ ਬੋਏਲ ਕਰ ਲਏ, ਗਰਮ ਪਾਣੀ ਚੋਂ ਕੱਡ ਲਏ ਤੇ ਫਿਰ ਕੋਨ ਐ ਸਾਰਾ ਸ ਮੈਟੀਰੀਅਲ ਨਾ ਇੱਕ ਬਾਓਲ ਚ ਤੂਸੀ ਕੀ ਕਰਨੈ ਅਲਗ ਲੈਨੀ ਆ ਕਟੋਰੀ ਚ, ਤੇ ਓ ਓਦਾ ਦਹੀਂ ਦੇ ਵਿੱਚ ਫਿਰ ਅਸੀਂ ਸਾਰੇ ਮਸਾਲੇ ਮਿਕਸ ਕਾਰਕੇ, ਤੇ ਫੇਰ ਏਨੂੰ ਅ, ਐਦਾ ਨਾਲ ਸੈਲਡ ਬਨਾ ਲੈਨੈ ਆ।
ਆੱਛਾ ਜੀ, ਟੇਸਟੀ ਬਨਦੈ ਵੀ ਮੈਂ ਵੀ ਬਨਾਵਾਂਗੀ ਇੱਕ ਵਰੀ ਨਾ ਮੈਂ ਵੀ ਟ੍ਰਾਈ ਕਰਾਂਗੀ ਐ, ਰੈਸਪੀ ਨਾ ਸੈਲਡ ਦੀ ਮੈਂ ਵੀ ਬਨਾ ਕੇ ਦੇਖੂ
ਹੂੰ, ਹੂੰ ਹਾਂਜੀ। ਕਿਉਂਕਿ ਫਿਰ ਐ ਅੱਛਾ ਰੈਂਦਾ ਨਾ ਬੱਚੇਆਂ ਦੇ ਖਾਨ ਵਾਸਤੇ ਵੀ, ਅਸੀਂ ਆਪੇ ਵੀ ਖਾ ਸਕਦੇ ਆ ਹੁਨ ਜੀਵੇ ਆੱਜ-ਕੱਲ ਦੇਖੋ ਨਾ ਡਾਏਟ ਕਰਦੇ ਨੇ ਲੋਕ, ਮਤਲਬ ਕਿਸੇ ਨੇ ਫੁਲਕਾ ਨੀ ਖਾਨਾ ਕੁਛ ਨੀ ਖਾਨਾ ਓ ਕੀ ਕਰਦੇ ਨੇ ਐ ਚੀਜਾਂ ਦਾ ਸੈਲਡ ਬਨਾ ਕੇ ਖਾ ਲੈਂਦੇ ਨੇ ਹੈਵੀ ਦਾ ਐ ਮਤਲਬ ਕਿ ਠੀਕ ਰੈਂਦੈ, ਪੇਟ ਵੀ ਭਰ ਜਾਂਦਾ ਏ ਤੇ ਓ
ਨਹੀਂ ਨਹੀਂ ਨਹੀਂ ਹਾਂਜੀ ਨਹੀਂ ਠੀਕ ਰਹਿੰਦਾ ਰੈਂਦੈ ਏ ਖਾਨ ਚ ਏਨਾ ਓ ਨੀ ਹੁੰਦਾ, ਹੂੰ, ਹੂੰ ਠੀਕ ਰੈਦਾ ਐ। ਓਰ
ਗੁੜੀਆ ਠੀਕ ਠੀਕ ਆ ਹੋਨ ਤਾਡੀ ਛੋਟੀ? ਹਾਂਜੀ, ਹਾਂਜੀ। ਹਾਂਜੀ, ਹਾਂਜੀ ਲਗਾਵਾਂਗੇ ਚੱਕਰ ਆਵਾਂਗੇ ਏਸ ਵਾਰ ਲੱਗਾ ਨਾ ਗੇੜਾ
ਹਾਂਜੀ, ਹਾਂਜੀ ਤੁਸੀ ਆਓਗੇ ਤੇ ਮੈਂ ਮੈਨੂੰ ਫੋਨ ਕਰ ਦੇਨਾ ਨਾ ਮੈਂ ਫਿਰ ਤੁਆਡੇੇ ਵਾਸਤੇ ਬਨਾ ਕੇ ਰੱਖਾਂਗੀ।
ਹਾਂਜੀ ਹਾਂਜੀ ਕੋਈ ਨੀ ਹਾਂ ਫੋਨ ਕਰਕੇ ਆਵਾਂਗੇ ਤੁਹਾਨੂੰ ਨਾ ਪਹਿਲੇ ਇੱਕ ਦਿਨ ਪਹਿਲੇ ਅਸੀਂ ਫੋਨ ਕਰ ਦਾਂਗੇ
ਹਾਂਜੀ ਹਾਂਜੀ
ਹਾਂਜੀ ਚਲੋ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ
ਤੂੰ ਆ
ਹਮ